ਹੈਲੋ, ਭੈਣ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਠੀਕ ਠਾਕ?
ਹਾਂਜੀ, ਠੀਕ- ਠਾਕ, ਤੁਸੀਂ ਦੱਸੋ ਕਿਵੇਂ ਹੋ?
ਹਾਂਜੀ ਮੈਂ ਵੀ ਠੀਕ ਹਾਂ, ਜੀ,
ਕੀ ਕਰਦੇ ਸੀ, ਭੈਣ ਜੀ,
ਬਸ ਹੁਣ ਆਈ ਸੀਗੀ ਮਾਰਕੀਟ ਤੋਂ ਸਬਜ਼ੀ ਵਗੈਰਾ ਲੈ ਕੇ ਸਾਰਾ ਕੁਛ, ਬਸ ਹੁਣ ਮੈਂ ਇਹਨੂੰ ਸਮੇਟ ਸਮੇਟਾ ਸਬਜ਼ੀ ਮੈਂ ਕਿਹਾ ਧਨੀਆ ਅਲੱਗ ਕਰਕੇ ਸਾਫ਼ ਕਰਕੇ ਰੱਖਦਿਆਂ। ਤੇ ਬਾਕੀ ਨਾਲ ਟਿੰਡੇ ਲਿਆਈ ਸੀਗੀ, ਟੀਂਡੇ ਵੀ ਮੈਂ ਕਿਹਾ ਛਿੱਲ ਕੇ ਰੱਖ ਦੇਵਾਂ ਫੇਰ ਰਾ ਫਟਾਫਟ ਕੱਟ ਕੇ ਬਣਾ ਲੂੰਗੀ, ਬਸ ਟਮਾਟਰ ਵਗੈਰਾ ਸਭ ਅਲੱਗ- ਅਲੱਗ ਕਰਕੇ ਸਾਰੀ ਸਬਜ਼ੀਆਂ, ਫਰਿੱਜ ਚ ਰੱਖੀਆਂ ਠੀਕ ਕਰਕੇ,
ਹਾਂਜੀ-ਹਾਂਜੀ, ਬਿਲਕੁਲ, ਕਿਉਂਕਿ ਆਪਾਂ ਨੂੰ ਐਵੇਂ ਹੀ ਤੁਹਾਡੀ ਸਬਜ਼ੀਆਂ ਤੋਂ ਯਾਦ ਆਇਆ ਕਿ, ਸਬਜ਼ੀਆਂ ਲੈ ਕੇ ਆਉਣੀਆਂ ਸੌਖੀਆਂ ਨੇ, ਪਰ ਉਹਨੂੰ, ਸਾਫ਼ ਸੁਥਰਾ ਕਰਕੇ ਕਿੱਥੇ ਰੱਖਣਾ ਕਿਵੇਂ ਰੱਖਣਾ। ਉਹ ਥੋੜਾ ਜਿਹਾ ਲੱਗਦਾ ਹੈ, ਦੇਖੋ,
ਹਾਂ ਉਸ ਤੋਂ ਬਾਅਦ ਉਹਨੂੰ, ਕੱਟ -ਵੱਢ ਕੇ ਬਣਾਣਾ ਕਰਨਾ ਸਭ ਕੁਛ ਉਸ ਤੋਂ ਬਾਅਦ ਸਾਰੇ ਖਾ ਲੈਣ, ਸਭ ਤੋਂ ਵੱਡਾ ਅੱਜ-ਕੱਲ ਦਾ ਐ ਹੀ ਸਭ ਤੋਂ ਵੱਡਾ, ਮੁਸ਼ਕਿਲਪਨ ਹੈਗਾ ਕਿ ਸਾਰੇ ਖਾਂਦੇ ਵੀ ਨੀ, ਗ ਘਰ ਫਿਰ ਇੱਕ ਬੰਦੇ ਵਸਤੇ ਕੁਛ ਹੋਰ ਬਣਾਓ, ਵਿੱਚ ਕਈ ਵਾਰ ਐਵੇਂ ਕਰਨਾ ਪੈਂਦਾ, ਮੈਂ ਤੇ ਮੂਲੀ, ਗੋਭੀ ਪਨੀਰ ਆਲੂ ਇਹ ਸਭ ਘਰ ਰਖਦੀ ਹਾਂ, ਜਿਹੜਾ ਬੰਦਾ ਮੇਰੇ ਘਰ ਸਬਜ਼ੀ ਨਹੀ ਖਾਂਦਾ, ਉਹਨੂੰ ਓ ਪੁਛਦੀ ਆਲੂ ਦੇ ਪਰੋਂਠੇ ਖਾਣੇਣ, ਆਲੂ ਉਬਲੇ ਓਏ ਮੇਰੇ ਕੋਲ ਪਏ ਹੁੰਦੇਣ, ਫਟਾਫਟ ਆਲੂ ਦੇ ਪਰੋਂਠੇ ਬਣਾ ਕੇ ਖਵਾ ਦੇਨੇ ਆ।
ਇਹ ਬਹੁਤ ਅੱਛੀ ਐ, ਇਕ ਤਾਂ ਸਾਡਾ ਟਾਈਮ ਖਰਾਬ ਨੀ ਹੁਂਦਾ ਤੇ ਸਾਨੂੰ ਇਹ ਨੀ ਲਗਦਾ ਕਿ ਹਾਏ ਹਜੇ ਹੁਣ ਪਹਿਲਾਂ ਉਬਾਲਣਾ ਐ, ਕਰਨਾ ਐ ਕੁਛ
ਨਾ ਮੈਂ ਤੇ ਰੋਜ਼ ਜਾਂ ਮੇਰੇ ਘਰ ਮੂਲੀ ਪਈ ਹੁਦੀ ਹੈ, ਜਾਂ ਗੋਭੀ ਜਾਂ ਆਲੂ ਉਬਲੇ ਪਏ ਹੁੰਦੇ ਨੇ, ਪਨੀਰ ਤੇ ਪਨੀਰ ਵੀ, ਹੁੰਦਾ ਈ ਏ ਬਸ ਜਿਹੜੀ ਚੀਜ਼ ਕਿਸੇ ਨੇ ਖਾਣੀ ਹੋਈ ਚਾਰਾਂ ਚੋਂ ਬਣਾ ਕੇ ਦੇ ਦਿੱਤੀ, ਜਿੰਨੇ ਘੀਆ ਨੀ ਖਾਣਾ, ਟਿੰਡੇ ਖਾਣੇ ਤੁਹਾਨੂੰ ਪਤਾ ਤਾਂ, ਬੱਚੇ ਵੀ ਨਖਰੇ ਕਰਦੇ ਨੇ ਤੇ ਬੱਚਿਆਂ ਦੇ ਪਾਪਾ ਵੀ ਨਖਰੇ ਕਰਦੇ ਜੇ? ਇਹ ਚੀਜਾ ਖਾਣ ਨੂੰ, ਬਸ ਇਕ ਤੇ ਇਸ ਘਰ ਦੇ ਮੇਰੇ ਸੱਸ -ਸਹੁਰਾ ਦੋਨੋਂ ਸ਼ੌਂਕ ਨਾਲ ਖਾ ਲੈਦੇ ਨੇ, ਇਕ ਮੈ ਅਸੀ ਤਿੰਨੋ ਤੇ ਬਹੁਤ ਸ਼ੌਂਕ ਨਾਲ ਹਰੀ ਸਬਜ਼ੀਆਂ ਖਾਈਏ, ਤੁਹਾਨੂੰ ਪਤਾ ਹਰੀ ਸਬਜ਼ੀਆਂ ਦੇ ਫਾਇਦੇ ਤੇ ਹੈ। ਹੀ ਨੇ
ਹਰੀ ਸਬਜ਼ੀ ਮੈ ਕਹਿਦੀ ਹਾਂ, ਜੇ ਤੁਸੀ ਨਹੀ ਖਾਓਗੇ ਤੁਸੀਂ ਆਉਣ ਵਾਲੇ ਤਿੰਨ- ਚਾਰ ਸਾਲ, ਦੇ ਆਪਣਾ ਪੂਰਾ ਸਟਮਕ ਜਿਹੜਾ ਢਿੱਡ ਹੈ, ਅੰਦਰੋ ਉਹ ਸਭ ਖ਼ਰਾਬ ਕਰਕੇ ਬੈਠੋਗੇ ਤੁਸੀ ਹਰੀ ਸਬਜ਼ੀ, ਖਾਓਗੇ ਤਾਂ ਤੁਹਾਨੂੰ ਮੈ ਕੈਨੀ ਆ ਤੁਆਡੀ ਸਕਿੰਨ ਪ੍ਰੋਬਲਮ ਆ ਤੁਆਡੀ ਗੈਸ ਦੀ ਪ੍ਰੋਬਲਮ ਆ, ਐਸੀਡਿਟੀ ਦੀ ਪ੍ਰੋਬਲਮ ਆ, ਹੇਅਰ ਪ੍ਰੋਬਲਮ ਆ ਤੁਆਨੂੰ ਸਭ ਕਾਸੇ ਚੋ ਕਮ ਆਊਗੀ
ਸਈ ਗਲ ਏ ਸਾਨੂੰ ਤੇ ਇਹ ਹੁਨ ਤੀਹ ਸਾਲ ਦੀ ਉਮਰ ਵਿਚ ਇਹ ਗਲ ਦੀ ਸਮਝ ਪੈ ਗਈ ਬੱਚੇ ਹੋਣੇ ਦਸ ਸਾਲ ਦਾ ਇਕ ਮੇਰਾ ਇਕ ਇਕ ਮੇਰਾ ਬਾਰਾਂ ਸਾਲ ਦਾ ਤੇ ਹੁਣ ਉਹਨਾਂ ਨੂੰ ਜਦੋ ਸਮਝ ਪਏਗੀ ਤੇ ਪਏਗੀ ਨਾ ਤੇ ਬੱਚਿਆਂ ਨੂੰ ਜਦੋ ਸਮਝ ਪਏਗੀ ਸਾਡੀ ਉਮਰ ਇਚ ਆ ਕੇ ਪਏਗੀ ਤਾਂ ਜਾ ਕੇ ਖਾਣਗੇ ਹਜੇ ਤੇ ਖਾਂਦੇ ਨੀ ਜੇ ਹਜੇ ਮੈਂ ਵੀ ਫੇਰ ਚਲਾਕ ਬਣ ਜਾਨੀ ਆ ਮੈ ਪਤਾ ਕੀ ਕਰਦੀਆਂ, ਘੀਏ ਨੂੰ ਕਦੂ ਕਸ ਕਰਕੇ ਨਾ ਮੂਲੀ ਦੀ ਰੋਟੀ ਅਖਣ ਘੀਏ ਦੀ ਰੋਟੀ ਬਣਾ ਦੇਣੀ ਆ ਉਹ ਬੱਚਿਆਂ ਨੂੰ ਲਗਦਾ ਕਿ ਮੂਲੀ ਦੀ ਰੋ ਕੀ ਐਗੀ, ਖਾ ਲੈਂਦੇ ਜੇ ਫਿਰ ਮੇ, ਆਹ ਫੇਰ ਖਾ ਲੈਂਦੇ ਜੇ ਚੁੱਪ ਕਰਕੇ ਮੈ ਕਿਆ ਯੇ ਮੂਲੀ ਥੋੜੀ ਸੋ ਐਵਾਲੀ ਮੂਲੀ ਨਾ ਥੋੜੀ ਸੋਫਟ ਹੈਗੀ ਏ ਤੇ ਐ ਖਾ ਲੋ, ਫੇਰ ਖਾ ਲੈਂਦੇ ਜੇ।
ਅੱਛਾ, ਦੇਖਲੋ ਬੱਚਿਆਂ ਨੂੰ ਨਾ ਪਤਾ ਨੀ ਉਹਨਾਂ ਦੇ ਮਾਇਂਡ ਚ ਕੀ ਉਹਨਾਂ ਦਾ ਮਾਇਂਡ ਨਾ ਸੈਟ ਟੋਇਆ ਹੋਇਆ ਕਿ ਇਹ ਆਹ ਘੀਆ ਐ, ਆਹ ਨੀ ਖਾਣਾ ਇਹ ਤੋਰੀਆਂ ਨੇ, ਤੋਰੀ ਨੀ ਖਾਣੀ, ਟਿਂਡੇ ਨੀ ਖਾਣੇ ਪਰ ਮੇਰਾ ਬੇਟਾ ਸਬ ਚੀਜ਼ਾ ਖਾਂਦਾ।
ਬਸ ਵਦੀਆ ਫੇਰ, ਨਈ ਵਦੀਆ-ਵਦੀਆ ਉਹਨੂੰ ਆਦਤ ਪੈ ਗਈ ਤੇ ਬੌ ਤ ਵਦੀਆ ਗਲ ਏ, ਮੇਰਾ ਵੀ ਇਕ ਇਕ ਖਾ ਲੈਂਦਾ ਥੋੜੀ-ਥੋੜੀ ਮਤਲਬ ਇਹ ਐ ਕਿ ਮਨਾ ਨਈ ਕਰਦਾ ਕਹਿਂਦਾ ਮੰਮਾ ਥੋੜੀ ਜੀ ਦੇ ਦੋ ਥੋੜੀ ਜੀ ਨਾਲ ਮੈ ਰੋਟੀ ਖਾ ਲਾਂਗਾ ਤੇ ਜੇੜੀ ਮੇਰੀ ਕੁੜੀ ਏ ਉਹ ਤੇ ਬੜੇ ਨਖਰੇ ਕਰਦੀ ਉਹ ਕਹਿਂਦੀ ਏ ਤੁਸੀ ਤੇ ਮੈਨੂੰ ਅਚਾਰ ਈ ਦੇ ਦੋ ਥੋੜਾ ਜਾ ਉਹਦੇ ਨਾਲ ਮੈ ਖਾ ਲਾ ਗੀ। ਮੈ ਇਹ ਹਰੀ ਸਬਜ਼ੀ ਨੀ ਖਾਣੀ ਯਾ ਆਚਾਰ ਕਹਿਂਦੀ ਏ ਫੇਰ ਮੈਨੂੰ ਲੱਗਦਾ ਹਰ ਵੇਲੇ ਕਿੱਥੇ ਆਚਾਰ ਨਾਲ ਦੇਆ ਫਿਰ ਮੈਂ ਤਾਂਹੀ ਤੇ ਉਹਦੇ ਵਾਸਤੇ ਮੂਲੀ ਦੇ ਪਰਾਂਠੇ ਯਾ ਆਲੂ ਦੇ ਪਰਾਂਠੇ ਬਣਾ ਦੇਨੀ ਆ ਫੇਰ ਕੀ ਕਰਾ ਬਸ ਏਈ ਫੇਰ ਮੈਂ ਉਪਰ ਤਵੇ ਤੇ ਘਿਓ ਨੀ ਲਗਾ ਕੇ ਦੇਂਦੀ ਨਾ ਫੇਰ ਬੱਚੇ ਫੈਟੀ ਹੋ ਜਾਂਦੇਨ ਤੁਆਨੂੰ ਪਤਾ ਅਜ ਕੱਲ ਬੱਚਿਆਂ ਨੂੰ ਤਾਂ ਸਮਝ ਪੈਂਦੀ ਨੀ ਮੈਂ ਤਵੇ ਤੇ ਉਤਾਰ ਕੇ ਨਾ, ਥੋੜਾ ਜਾ ਅਮੂਲ ਦਾ ਬਟਰ ਜਰਾ ਜਾ ਲਗਾ ਦੇਨੀ ਆ ਉਹਨੂੰ ਫਿਰ ਖਾ ਲੈਂਦੀ ਸ਼ੋਕ ਨਾਲ ਬਸ
ਨਾ ਫੇਰ ਠੀਕ ਆ ਤੁਸੀ, ਅਹ ਵੈਸੇ ਥੋੜਾ- ਥੋੜਾ ਕਰਕੇ ਇਹਨੂੰ ਆਦਤ ਪਾਓ ਤੁਸੀ ਇਹਨਾਂ ਨੂੰ ਕਹੋ ਕਿ ਥੋੜਾ- ਥੋੜਾ ਕਰਕੇ ਖਾਓ
ਹੂੰ, ਨਈ ਮੈ ਹੁਣ ਐਂਵੇ ਕਰਨਾ ਸ਼ੁਰੂ ਕਰ ਦਿਤਾ ਮੈ ਕਿਆ ਤੈਨੂੰ ਹੁਣ ਇਕ ਰੋਟੀ ਮੇਰੀ ਜੋ ਮੈ ਘੀਆ ਯਾ ਟਿੰਡੇ ਬਣਾਏ ਨੇ ਇਕ ਰੋਟੀ ਤੈਨੂੰ ਉਹਦੇ ਨਾਲ ਖਾਣੀ ਪੇਗੀ ਬਾਕੀ ਜੇੜਾ ਦੂਜਾ ਮੈ ਤੈਨੂੰ ਆਲੂ ਦਾ, ਮੂਲੀ ਦਾ ਜਿਦਾ ਕਹੇਂਗੀ ਮੈ ਤੈਨੂੰ ਪਰੌਂਠਾ ਬਣਾ ਦਾਂਗੀ ਫੇਰ ਬਣ ਜਾਂਦੀ ਏ ਕਈ ਵਾਰ ਕਹਿਂਦੀ ਠੀਕ ਐ, ਤੁਸੀ ਮੈਨੂ ਦੋ ਚਮਚ ਸਬਜ਼ੀ ਦੇ ਦੋ ਮੈਂ ਇਕ ਰੋਟੀ ਇਹਦੇ ਨਾਲ ਖਾ ਲੂਂਗੀ, ਇਕ ਤੁਸੀ ਮੈਨੂੰ ਆਲੂ ਦਾ ਪਰਾਂਠਾ ਬਣਾ ਦੋ
ਬੌਤ ਦੋ ਚਮਚ ਸਬਜ਼ੀ ਨਾਲ ਤੁਸੀਂ ਸੋਚ ਲੋ ਫੇਰ ਉਹ ਕੀ ਖਾ ਰਹੀ ਆ। ਕੁਛ ਵੀ ਨੀ।
ਹਾਂ ਹ, ਬੇਹੀ ਬਸ ਇੰਨੀ ਖਾਂਦੀ ਜੇ ਫੇਰ ਮੈਂ ਸ ਹਾਂ ਕਿ ਸ਼ੁਰੂ ਕਰ ਰਹੀਏ ਨਾ ਮੈਨੂੰ ਇੰਨਾ ਹੀ ਲੱਗਦਾ ਕਿ ਚੱਲ ਸ਼ੁਰੂ ਤੇ ਕਰ ਰਹੀ ਹੈ ਨਾ।
ਹਾਂਜੀ, ਇਹੀ ਗੱਲ ਹੁੰਦਾ। ਇਹੀ ਆ, ਵੈਸੇ ਅੱਜ ਕੱਲ ਅ ਦੇਖੋ ਤੁਸੀਂ ਭੈਣ ਜੀ ਗਰਮੀ ਇੰਨੀ ਹੋਈ ਹੁਈ ਐ ਬਾਹਰ ਸਬਜ਼ੀਆਂ ਮਹਿੰਗਾਈ ਦੇਖੋ ਤੁਸੀਂ ਜੇੜਾ ਮਹਿੰਗਾਈ ਨੇ
ਬਹੁਤ ਜੈਦਾ ਮਹਿੰਗਾਈ ਐ, ਤੁਆਨੂੰ ਕੀ ਦੱਸਾਂ ਮੈਂ ਕੋਈ ਵੀ ਸਬਜ਼ੀ ਪੰਜਾਹ ਰੁਪਏ ਕਿੱਲੋ ਤੋਂ ਘੱਟ ਨੀ ਐਗੀ। ਖਾਏ ਚਾਏ ਕੋਈ ਚਾਏ ਨਾ ਖਾਏ, ਟਿੰਡੇ ਲੈਣ ਜਾਓ ਪੰਜਾਹ ਰੁਪਏ ਗੋਭੀ ਪਤਾ ਤੁਆਨੂੰ ਕੀ ਰੇਟ ਸੀ ਅੱਜ ਦਾ, ਅੱਸੀ ਰੁਪਏ ਕਿੱਲੋ। ਮੇਰੀ ਕੁੜੀ ਕਹਿੰਦੀ ਅੱਜ ਗੋਭੀ ਦਾ ਈ ਪਰਾਂਟਾ ਖਾਣਾ, ਫਿਰ ਲਿਆਈ ਕੀ ਕਰਦੀ ਫੇਰ ਮੈਂ ਇੱਕ ਫ ਫੁੱਲ ਲੇ ਆਈ ਗੋਭੀ ਦੇ ਪਰੋਂ, ਗੋਭੀ ਦਾ ਪਰੋਂਠਾ ਬਣਾਣ ਆਸਤੇ, ਫੇਰ ਹੁਣ ਸਵੇਰ ਸਵੇਰੇ ਹੁਣ ਉਹੀ ਬਣਾਵਾਂਗੀ ਕੱਦੂ ਕਸ ਕਰਕੇ ਮੈਂ ਕਿਹਾ ਠੀਕ ਐ ਜੀ। ਖਾਓ ਖਾਓਗੇ ਤੇ ਸਹੀ ਤੁਸੀਂ ਇਸੀ ਬਾਨੇ।
ਸਹੀ ਗੱਲ ਐ। ਗਰਮੀ ਦੇ ਵਿੱਚ ਨਾ ਗੋਭੀ ਮਹਿੰਗੀ ਹੋ ਜਾਂਦੀ ਆ ਔਰ ਉਦੋਂ ਹੀ ਸਭ ਨੂੰ ਗੋਭੀ ਦੀ ਸਬਜ਼ੀ ਬਹੁਤ ਪਸੰਦ ਆਉਂਦੀ ਆ। ਠੰਡ ਦੇ ਵਿੱਚ, ਠੰਡ ਦੇ ਵਿੱਚ ਗੋਭੀ ਨੂੰ ਕੋਈ ਪੁੱਛਦਾ ਨੀ ਤੇ ਸਸ ਵੀ ਇੰਨੀ ਹੁੰਦੀ ਉਸ ਟਾਈਮ।
ਸਹੀ ਗੱਲ ਏ। ਉਦਾਂ ਗਰਮੀ ਵਿੱਚ ਨਾ ਹੁਣ ਬਾਰਿਸ਼ਾਂ ਆਉਣ ਵਾਲੀਆਂ ਅ ਹੁਣ ਹਾੜ ਦਾ ਮਹੀਨਾ ਅਗਲਾ ਮਹੀਨਾ ਸਾਵਨ ਦਾ ਹੈ। ਤੇ ਅਗਲੇ ਮਹੀਨੇਂ ਨਾ ਤੁਹਾਨੂੰ ਪਤਾ ਫੇਰ ਬਾਰਿਸ਼ ਤੋਂ ਪਹਿਲੇ ਨਾ ਗੋਭੀ ਚ ਕੀੜੇ ਵੀ ਆਉਣ ਲੱਗ ਜਾਂਦੇ ਨੇ। ਹਜੇ ਤੇ ਦੇਖ ਕੇ ਹਜੇ ਵੀ ਬਣਾਣੀ ਪੈਂਦੀ ਕਈ ਵਾਰ ਗੋਭੀ ਗੰਦਾ ਨਿਕਲ ਆਉਂਦਾ ਵਿੱਚ ਕੀੜੇ ਵਾਲਾ ਹੁੰਦਾ ਫੇਰ ਸੱਟਣਾ ਪੈਂਦਾ ਸਾਰਾ। ਪਰ ਅੱਜ ਜਿਹੜਾ ਮੈਂ ਗੋਭੀ ਲਿਆਈ ਬਿਲਕੁਲ ਚਿੱਟਾ ਸਾਫ਼ ਸੀਗਾ ਬਿਲਕੁਲ ਚਿੱਟਾ। ਬੜੇ ਸ਼ੌਕ ਨਾਲ ਫਿਰ ਮੈਂ ਉਹਨੂੰ ਕੱਟ ਕੇ ਨਾ ਧੋ ਕੇ, ਹੁਣੇ ਹੀ ਰੱਖ ਦਿੱਤਾ ਰਾਤੀ। ਮੈਂ ਕਿਹਾ ਸਵੇਰੇ ਉਹਨਾਂ ਨੂੰ ਕੱਦੂ ਕਸ ਕਰ ਦਾਂਗੀ ਸੁੱਕੀ ਹੋਏਗੀ, ਫੱਟਾਫਟ ਪਾਣੀ ਵੀ ਨਈ ਛੱਡੇਗੀ ਤੇ ਕੱਦੂਕਸ ਕਰਕੇ ਬੱਚਿਆਂ ਨੂੰ ਪਰੌਂਠੇ ਬਣਾ ਦਿਆਂਗੀ।
ਬਿਲਕੁਲ ਤੇ ਤੁਸੀਂ ਮੰਨੋਗੇ ਨਹੀਂ ਭੈਣ ਜੀ ਆਹ ਗੋਭੀ ਜੇ ਤੁਹਾਨੂੰ ਸਾਫ਼ ਚਾਹੀਦੀ ਐ ਨਾ ਉਹਦਾ ਰੰਗ ਦੇਖ ਕੇ ਨਾ ਲਉ। ਜਿਹੜੀ ਗੋਭੀ ਥੋੜਾ ਜਾ ਖੁੱਲੀ-ਖੁੱਲੀ ਹੋਊਗੀ ਜਿਹਦੇ ਫੁੱਲ ਖੁੱਲੇ-ਖੁੱਲੇ ਹੋਣਗੇ ਨਾ, ਉਹ ਗੋਭੀ ਚ ਕਦੇ ਵੀ ਕੀੜੇ ਨਹੀਂ ਹੋਣਗੇ, ਹਾਂਜੀ।
ਹਾਂ, ਬਸ ਠੀਕ ਹੈ ਫੇਰ ਉਹੀ ਇਹ ਟਾਈਟ ਚ ਹੀ ਡਰ ਹੁੰਦਾ ਕਿ ਅੰਦਰ ਨਾ ਕਿ ਤੇ ਕੀੜਾ ਬੈਠਾ ਹੋਏ ਪਰ ਖੁੱਲੀ ਖੁੱਲ੍ਹੀ ਵਿੱਚ ਇਥੇ ਦਿਖਦਾ ਹੀ ਹੁੰਦਾ ਸਾਫ਼, ਵੀ ਹਾਂ ਕੀ ਕੁਛ ਨੀ ਹੈਗਾ ਇਹਦੇ ਵਿੱਚ। ਨਹੀਂ ਮੈਂ ਥੱਲੋਂ ਪਤਾ ਕੀ ਕਰਨੀ ਆ ਮੈਂ ਅੱਜ ਕੱਲ੍ਹ ਨਵਾਂ ਸਿਸਟਮ ਸ਼ੁਰੂ ਕੀਤਾ, ਮੈਂ ਥੱਲੋਂ ਦੀ ਗੋਭ ਭੀ ਦੀ ਉਹ ਡੰਠਲ ਨੀ ਹੁੰਦੀ ਉਹ ਕੱਟ ਕੇ ਥੱਲੋਂ ਵੇਖ ਲੈਂਦੀ ਆ। ਉਹ ਥੱਲੋਂ ਸਾਰਾ ਵਿਖ ਜਾਂਦਾ ਕੁਛ ਨੀ ਹੈਗਾ।
ਸਹੀ ਗੱਲ ਐ ਸਹੀ ਹਾਂ ਇਹ ਮੇਰੀ ਮੰਮੀ ਕਰਦੇ ਹੁੰਦੇ ਐ ਇਦਾਂ।
ਮੈਂ ਤੇ ਸਬਜ਼ੀ ਵਾਲੇ ਨੂੰ ਕਹਿੰਦੀ ਆ ਵੀ ਆ ਤੋਲ ਲੈ ਸਬਜ਼ੀ ਉਸ ਤੋਂ ਬਾਅਦ ਮੇਰਾ ਨੁਕਸਾਨ ਨਾ ਤੂੰ ਥੱਲੋਂ ਡੰਠਲ ਕੱਟ ਦੇ ਮੈਨੂੰ ਦੇਖਣ ਦੇ ਥੱਲੋਂ ਦੀ ਕਹਿੰਦਾ ਹਾਂ ਦੇਖ ਲੋ, ਮੈਂ ਕਿਹਾ ਸਹੀ ਹੋਏਗਾ ਤੇ ਮੈਂ ਲਵਾਂਗੀ ਨਹੀਂ ਤੇ ਮੈਂ ਨ ਈ ਲਵਾਂਗੀ, ਉਹ ਵੀ ਕਹਿੰਦਾ ਕੋਈ ਗੱਲ ਨੀ ਭੈਣ ਜੀ ਤੁਸੀਂ ਦੇਖ ਲੋ ਆਪਣੀ ਤਸੱਲੀ ਕਰ ਲਓ, ਤਾਂ ਲ ਤਾਂ ਹੀ ਤੁਸੀਂ ਮੈਨੂੰ ਅੱਸੀ ਰੁਪਏ ਕਿੱਲੋ ਦੇ ਭਾਵ ਨਾਲ ਸਬਜ਼ੀ ਲੋ ਗਏ ਮੇਰੇ ਕੋਲ ਮੈਂ ਕਿਹਾ ਠੀਕ ਏ, ਬਸ ਫੇਰ ਮੈਂ ਥੱਲੋਂ ਕੱਟ ਕੇ ਵੇਖਿਆਂ ਤੇ ਬਿਲਕੁਲ ਕਲੀਅਰ ਸੀਗਾ। ਬਸ ਫ ਮੈਂ ਅੰਦਰ ਆ ਕੇ ਗਰਮ ਪਾਣੀ ਨਾਲ ਧੋਤਾ ਤੇ ਰੱਖ ਦਿੱਤਾ।
ਹਾਂਜੀ ਤੁਹਾਨੂੰ ਮੈਂ ਸਬਜ਼ੀ ਦੀ ਕੀੜਿਆਂ ਦੀ ਗੱਲ ਸੁਨਾਨੀ ਹਾਂ। ਮੇਰੀ ਅਹ ਛੋਟੀ ਨਨਾਣ ਆਏ ਹੋਏ ਸੀਗੇ ਓਨਾਂ ਨੇ ਕਿਆ ਪਰਥਾ ਬਣਾਣਾ ਅਸੀਂ ਅਹ ਹਾਂਜੀ ਬੈਂਗਨ ਲੇ ਆਏ ਤੇ ਇੰਨਾ ਕਲੀਅਰ ਇੰਨਾ ਸਾਫ਼ ਬੈਂਗਣ ਲੱਗ ਰਿਹਾ ਸੀ। ਜਦੋਂ ਮੈਂ ਓਨੂੰ ਭੁੰਨਿਆ, ਖੋਲਿਆ ਓ ਜਿੰਨੇ ਵੀ ਘੱਟੋ ਘੱਟ ਨੌ ਦਸ ਕੀੜੇ ਸੀ ਸਾਰੇ ਉੱਪਰ ਆ ਗਏ ਜੀ।
ਉਹ ਤੇਰੀ ਦੀ ਇੰਨੇ ਸਾਰੇ ਕੀੜੇ।
ਹਾਂਜੀ ਮੈਂ ਮੇਰੀ ਨਨਾਨ ਨੂੰ ਵੀ ਦਿਖਾਏ ਮੈਂ ਕਿਹਾ ਹ ਦੇਖੋ। ਫਿਰ ਮੈਨੂੰ ਇਹ ਮੇਰੇ ਗੱਲ ਦਿਲ ਚ ਗੱਲ ਰਹਿ ਗਈ, ਕਿ ਨਹੀਂ ਇਹਨਾਂ ਨੂੰ ਭਰਥਾ ਅੱਛਾ ਲੱਗਦਾ ਤਾਂ ਇੱਕ ਇੱਕ ਵਾਰੀ ਖੁੱਦ ਜਾ ਕੇ ਲੈ ਕੇ ਆਵਾਂ ਫੇਰ ਮੈਂ ਦੋ, ਤਿੰਨ ਅਹ ਦੁਕਾਨਾਂ ਰੇਹੜੀਆਂ ਘੁੰਮੀ ਉਸ ਤੋਂ ਬਾਅਦ ਮੈਂ ਲੈ ਕੇ ਆਈ। ਖੋਲਿਆ ਅੱਛੀ ਤਰ੍ਹਾਂ ਚੈੱਕ ਕੀਤਾ ਭੁੰਨਣ ਤੋਂ ਬਾਅਦ ਵੀ। ਉਹ ਸਾਫ ਸੁਥਰਾ ਸੀ।
ਹਾਂ ਇੱਕ ਵਾਰ ਮੇਰੇ ਨਾਲ ਵੀ ਏਦਾਂ ਹੀ ਹੋਇਆ ਸੀ ਮੈਂ ਲਿੱਤਾ ਬੈਂਗਣ ਭੁੰਨਿਆ ਵੀ ਮਿਹਨਤ ਵੀ ਕੀਤੀ ਤੇ ਉਸ ਤੋਂ ਬਾਅਦ ਜੇ ਕੱਟਿਆ ਦੇ ਵਿੱਚ ਕੀੜੇ। ਫੇਰ ਮੈਂ ਉਹਨੂੰ ਭਾਈ ਨੂੰ ਅਗਲੇ ਦਿਨ ਸ਼ਿਕਾਇਤ ਲਾਈ। ਮੈਂ ਕਿਆ ਤੂੰ ਐ ਮੈਨੂੰ ਸਈ ਲੈ ਕੇ ਜਾਇਆ ਘਰ ਐਵੇਂ ਜ ਤੁਆਨੁ ਤੇ ਸਾਰਾ ਪਤਾ ਪਤਾ ਹੁੰਂਦਾ ਕਿਵੇਂ ਜੀ ਸਬਜ਼ੀ ਚ ਕਿਹੜੇ ਸਬਜੀ ਚ ਕੀੜਾ, ਕਿਹੜੇ ਚ ਨਈ ਐ ਫੇਰ ਓ ਕਹਿੰਦਾ ਭੈਣ ਜੀ ਤੁਸੀਂ ਲੈ ਦੇ ਦੇਖੋ ਸਬਜ਼ੀ ਐਹ ਲੇ, ਐਹ ਲੇ ਬੈਂਗਨ ਲੈ ਲੋ ਇਹਦੇ ਚ ਨੀ ਨਿਕਲੇਗਾ ਕੀੜਾ। ਜੇ ਕੀੜਾ ਨਿਕਲਿਆ ਤੇ ਮੈਂ ਤੁਹਾਨੂੰ ਕੱਲ ਪੈਸੇ ਵਾਪਸ ਦਊਂਗਾ ਉਨੇ ਇਂਝ ਕਿਹਾ ਫੇਰ ਮੈ ਹਾਂ, ਹਾਂ ਫ਼ੇਰ ਮੈਂ ਲੈ ਲਿਆ ਬਾਕੀ ਉਦੇ ਵਿੱਚ ਨਈ ਨਿਕਲਿਆ ਕੀੜਾ ਫੇਰ
ਹਾਂਜੀ, ਮੈਂ ਵੀ ਲੈਣ ਗਈ ਸੀ। ਨਾ ਮੈ ਐਨੂੰ ਪੂਰੀ ਗੱਲ ਸੁਣਾਈ ਵੀ ਏਦਾਂ ਏਦਾਂ ਕਰਕੇ ਬੈਂਗਣ ਚ ਕੀੜੇ ਨਿਕਲੇ ਵੀ ਇੱਕ ਬਹੁਤ ਸਾਰੇ ਚਾਹੇ ਇੱਕ ਨਿਕਲ ਚਾਹੇ ਦਸ ਨਿਕਲ ਆਪਾਂ ਤਾਂ ਫਿਰ ਬਾਦ ਚ ਖਾਣੀ ਨੀ ਸੀਗੀ ਦੇਖੋ ਜੀ ਉਹ ਸਬਜ਼ੀ ਹਨਾ ਫੇਰ ਓਨੇ ਮੈਨੂੰ ਕਿਆ ਕਿ ਆਪ ਯੇ ਲੇ ਜਾਓ ਇਸਮੇ ਨਈ ਆ ਫੇਰ ਮੈਂ ਲੇ ਆਈ ਤੇ ਮੈਂ ਬਣਾਇਆ ਕੀਤਾ ਬਿਲਕੁਲ ਸਾਫ ਸੁਥਰਾ ਬੈਂਗਨ ਸੀਗਾ ਓ।
ਜਿਹੜਾ ਵਧੀਆ ਐ ਬੈਂਗਣ ਦੇ ਪਰਥੇ ਦਾ ਵੀ ਸ਼ੌਕ ਪੂਰਾ ਹੋ ਗਿਆ ਤਾਡੀ ਨਾਲ ਨਨਾਣ ਦਾ ਐਈ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਹੋਰ ਕੀ ਹੁੰਦਾ ਬੰਦਾ ਹਾਂ ਖਾ ਪੀ ਕੇ ਖੁਸ਼ ਹੋ ਜਾਂਦਾ। ਹਾਂ ਤੁਆਡੇ ਉੱਥੇ ਇੱਕ ਸੰਡੇ ਵਾਲੀ ਆਈਸ ਕਰ੍ਰੀਮ ਮਿਲਦੀ ਸੀਗੀ ਮੈਨੂੰ ਦੱਸਿਆ ਸੀਗਾ ਕਿਸੇ ਨੇ ਹਾਂ ਹਾਂ ਵਧੀਆ ਆਈਸ ਕਰ੍ਰੀਮ ਐ ਨਾ ਓ ਵਧੀਆ ਆਈਸ ਕਰ੍ਰੀਮ ਉਸ ਉਸ ਦਿਨ ਸਾਡਾ ਚੱਕਰ ਲਗਿਆ ਜਗਾਦਰੀ ਮੈਂ ਸਪੈਸ਼ਲ ਆਪਣੇ ਹਸਬੈਂਡ ਨਾਲ ਉਸ ਦੁਕਾਨ ਤੇ ਮੈਂ ਸੰਡੇ ਵਾਲੀ ਆਈਸ ਫਰੂਟਸ ਸੰਡੇ ਕਹਿੰਦੇ ਨੇ ਓਨੂੰ। ਫਰੂਟ ਸੰਡੇ ਮੈਂ ਓਨਾਂ ਨੂੰ ਖਵਾ ਕੇ ਲਿਆਈ ਮੇਰੇ ਹਸਬੈਂਡ ਨੂੰ ਵੀ ਵਧੀਆ ਲੱਗੀ। ਈਵਨ ਕਿ ਅਸੀਂ ਇੱਥੋਂ ਨਾ ਹਾਂ ਇੱਥੋਂ ਯਮਨਾ ਨਗਰ ਤੋਂ ਵੀ ਖਾਧੀ ਸੀਗੀ ਬਟ ਯਮਨਾ ਨਗਰ ਵੀ ਸਾਨੂੰ ਨੀ ਅੱਛੀ ਲੱਗੀ।
ਓਚੇ ਨਾਲੋ ਯਮਨਾ ਨਗਰ ਦੀ ਜੇੜੀ ਆਈਸ ਕਰ੍ਰੀਮ ਆ ਓਦੇ ਚ ਬਹੁਤ ਜ਼ਿਆਦਾ ਸਿਰਫ ਮਿਲਕ ਪਾਊਡਰ ਵਗੈਰੇ ਹੁੰਦਾ ਬਾਕੀ ਫੇਸ ਹੁੰਦਾ ਓਦੇ ਚ ਇਨਾਂ ਚ ਇਨਾ ਫੇਸ ਵਗੈਰੇ ਦਾ ਕੰਮ ਨੀ ਸੀਗਾ ਜਦੋਂ ਅ ਇਨਾਂ ਤੋਂ ਅਸੀਂ ਲੈਂਣੇ ਆ
ਅੱਛਾ, ਅੱਛਾ ਚਲੋ ਵਧੀਆ ਗੱਲ ਵਧੀਆ ਚੀਜ਼ ਵੇਚਣਗੇ ਤੇ ਆਪੇ ਉਹਨਾਂ ਦੇ ਗਾਹਕ ਬਣਨਗੇ ਜੇ ਵਧੀਆ ਚੀਜ਼ ਜੇ ਨਹੀਂ ਬਣ ਵੇਚਣਗੇ ਤੇ ਆਪੇ ਕਸਟਮਰ ਆਪਣਾ ਖ਼ਰਾਬ ਕਰਨਗੇ
ਬਿਲਕੁਲ ਬਿਲਕੁਲ ਸਈ ਗੱਲ ਕਈ ਤੁਸੀਂ
ਛਾ ਸੀਗਾ ਮੈਂ ਉੱਥੋਂ ਪਨੀਰ ਵੀ ਲੈ ਕੇ ਆਈ ਫਿਰ ਆਂਦੇ ਹੋਏ।
ਅੱਛਾ ਲੈ ਕੇ ਆਏ ਸੀ ਤੁਸੀਂ?
ਹਾਂ, ਪਨੀਰ ਵੀ ਲੈ ਕੇ ਅ
ਓ ਓਨਾਂ ਦੇ ਨਾਲ ਵਾਲੀ ਸ਼ੋਪ ਚ ਪਨੀਰ ਮਿਲਦਾ ਜੀ ਦੇਖੋ।
ਹਾਂ-ਹਾਂ ਉਹਹੀ ਨਾਲ ਵਾਲੀ ਸ਼ੋਪ ਤੋਂ ਹੀ ਲਿੱਤਾ ਹੁੰਦਾ ਇਵਨ ਕਿ ਮੈਂ ਨਾ ਗੱਡੀ ਚ ਬੈਠ ਬੀਜੀ ਮੇਰੇ ਹਸਬੈਂਡ ਹੀ ਗਏ ਜਾ ਕੇ ਕਹਿੰਦੇ ਪਨੀਰ ਵੀ ਚਾਹੀਦਾ ਹੈ ਤੇ ਮੈਂ ਲੇ‌ ਆਯਾ। ਮੈਨੂੰ ਲੱਗਿਆ ਇਸੀ ਸ਼ੋਪ ਤੋਂ ਲਿਆਏ ਨੇ ਫਰੂਟ ਸੰਡੇ ਆਲੀ ਸ਼ੋਪ ਤੋਂ ਤੇ ਨਾਲ ਆਲੀ ਸ਼ੋਪ ਤੋਂ ਲਿਆਏ ਹੋਨੇ। ਮੈਨੂੰ ਨਹੀਂ ਅੰਦਾਜ਼ਾ ਲੱਗਿਆ ਹੋਣਾ ਸਹੀ।
ਇੱਕੋ ਇੱਕੋ ਸ਼ੋਪ ਆ ਓ ਦੋਨੋ ਇੱਕ ਹੀ ਘਰ ਦੀ ਸ਼ੋਪ ਆ। ਬਸ ਪਹਿਲਾਂ ਜਿੱਥੇ ਹੁਣ ਫਰੂਟ ਸੰਡੇ ਦੀ ਆਈਸ ਕਰੀਮ ਮਿਲਦੀ ਆ। ਉੱਥੇ ਪਹਿਲਾਂ ਇਹਨਾਂ ਦਾ ਕੱਠਾ ਸੀਗਾ ਸਭ ਕੁੱਛ ਫੇਰ ਉਹਨਾਂ ਨੇ ਫੇਰ ਮਤਲਬ ਹੁੰਦਾ ਨੀ ਸੀਗਾ ਉਨਾਂ ਦਾ ਐਡਜਸਟ। ਫੇਰ ਇੱਥੇ ਇਨਾਂ ਨੇ ਆਈਸਕ੍ਰੀਮ ਤੋਂ ਵਗੈਰੇ ਦਾ ਖੋਲ੍ਹਿਆ ਪਾਰਲੇਰ।
ਚਲੋ ਵਧੀਆ ਲੱਗਿਆ ਬੜਾ ਆ ਕੇ ਫ਼ੇਰ ਆਵਾਂਗੀ ਨਾ ਫੇਰ ਖਾਵਾਂਗੇ ਓਥੇ ਤੁਸੀਂ ਤੁਹਾਨੂੰ ਨਾਲ ਲੈ ਕੇ ਚੱਲਾਂਗੇ।
ਠੀਕ ਐ ਜੀ ਠੀਕ ਐ ਠੀਕ ਐ ਓਕੇ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ।
ਸਸ਼੍ਰੀ ਅਕਾਲ ਜੀ।
ਸਸ਼੍ਰੀ ਅਕਾਲ।